ਹੈਲੋ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਕਿਵੇਂ ਜੇ?
ਵਧੀਆ ਜੀ। ਤੁਸੀਂ ਸੁਣਾਓ? ਠੀਕ ਹੋ।
ਹਾਂਜੀ। ਵਧੀਆ। ਹੋਰ ਕੀ ਕਰਦੇ।
ਹਾਂਜੀ।
ਕੀ ਕਰਦੇ।
ਕੁਛ ਨੀ ਬਸ ਬੈਠੇ ਸੀ।
ਅੱਛਾ ਜੀ। ਹੋਰ ਘਰ ਸਾਰਿਆਂ ਕੋਲ ਹੀ ਨੀ ਅੱਜ ਕੱਲ ਦੇ ਮੋਬਾਇਲ ਫੋਨ। ਮੋਬਾਇਲ ਫੋਨ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਗਿਆ।
ਤੁਹਾਡੇ ਖਿਆਲ ਵਿੱਚ ਮੋਬਾਇਲ ਦਾ ਸਭ ਤੋਂ ਵੱਡੇ ਫਾਇਦੇ ਕੀ ਹਨ।
ਹ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੈ। ਕਿ ਅਸੀਂ ਕਿਸੇ ਨਾਲ ਵੀ ਕੁੱਝ ਸਕਿੰਟਾਂ ਵਿੱਚ ਗਾ ਕਰ ਸਕਦੇ ਹਾਂ। ਵੀਡੀਓ ਕਾਲ ਵੀ ਕਰ ਸਕਦੇ ਹਾਂ।
ਹਾਂ। ਪੜ੍ਹਾਈ ਵਿੱਚ ਵੀ ਮੋਬਾਇਲ ਕਾਫ਼ੀ ਮਦਦ ਕਰਦਾ ਹੈ। ਨੋਟਿਸ, ਔਨਲਾਈਨ ਕਲਾਸਾਂ। ਅਤੇ ਜਾਣਕਾਰੀ ਆਸਾਨੀ ਨਾਲ ਮਿਲ ਜਾਂਦੀ ਹੈ।
ਹਾਂਜੀ। ਬੈਂਕਿੰਗ ਬਿਲ ਭਰਨ ਟਿਕਟ ਬੁੱਕ ਕਰਨ, ਖਰੀਦਦਾਰੀ ਵਰਗੇ ਕੰਮ ਵੀ ਮੋਬਾਈਲ ਨਾਲ ਹੋ ਜਾਂਦੇ ਹਨ।
ਐਮਰਜੈਂਸੀ ਵਿਚ ਵੀ ਮੋਬਾਇਲ ਬਹੁਤ ਕੰਮ ਆਉਂਦਾ ਹੈ।
ਹਾਂਜੀ। ਪਰ ਇਸ ਤੇ ਕੁੱਝ ਨੁਕਸਾਨ ਵੀ ਹਨ।
ਜਿਵੇਂ
ਬਹੁਤ ਜ਼ਿਆਦਾ ਜਿਵੇਂ ਬਹੁਤ ਜ਼ਿਆਦਾ ਮੋਬਾਇਲ ਵਰਤਣ ਨਾਲ ਅੱਖਾਂ ਤੇ ਅਸਰ ਪੈਂਦਾ ਹੈ। ਨੀਂਦ ਘੱਟ ਆਉਂਦੀ ਹੈ। ਅਤੇ ਪੜ੍ਹਾਈ ਜਾਂ ਕੰਮ ਵਿੱਚ ਧਿਆਨ ਵੀ ਘੱਟ ਲੱਗਦਾ ਹੈ।
ਕਈ ਲੋਕ ਸੋਸ਼ਲ ਮੀਡੀਆ ਤੇ ਬਹੁਤ ਸਮਾਂ ਬਿਤਾ ਦਿੰਦੇ ਹਨ।
ਹਾਂਜੀ। ਇਸ ਨਾਲ ਪਰਿਵਾਰ ਨਾਲ ਗੱਲਬਾਤ ਵੀ ਘੱਟ ਹੋ ਜਾਂਦੀ ਹੈ। ਪਰ ਸੋਸ਼ਲ ਮੀਡੀਆ ਦੀ ਸਾਰੀ ਦਿਹੜੀ ਲਗਦੀ ਹੈ।
ਬੱਚਿਆਂ ਨੂੰ ਵੀ ਮੋਬਾਇਲ ਸੀਮਿਤ ਸਮੇ ਲਈ ਹੀ ਵਰਤਣਾ ਚਾਹੀਦਾ ਹੈ।
ਬਿਲਕੁਲ ਮਾਪਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਬੱਚੇ ਦੀ ਦੇਖ ਰਹੇ ਅਹ ਦੇਖ ਰਹੇ ਆ।
ਤੁਹਾਡੇ ਅਨੁਸਾਰ ਮੋਬਾਇਲ ਦੀ ਸਹੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ।
ਜਿੰਨੀ ਲੋੜ ਹੋਵੇ। ਓਨਾ ਹੀ, ਓਨਾ ਹੀ ਵਰਤਣਾ ਚਾਹੀਦਾ ਹੈਏ। ਪੜ੍ਹਾਈ ਕੰਮ ਅਤੇ ਪਰਿਵਾਰ ਲਈ ਸਮਾਂ ਵੀ ਕੱਢਣਾ ਚਾਹੀਦਾ ਹੈ।
ਮੈਂ ਵੀ ਇਹ ਮੰਨਦੀ ਹਾਂ। ਕਿ ਮੋਬਾਇਲ ਇੱਕ ਚੰਗਾ ਸਾਧਨ ਹੈ। ਪਰ ਇਸ ਦੀ ਸਹੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ।
ਬਿਲਕੁਲ ਜੇ ਅਸੀਂ ਸੰਤੁਲਨ ਬਣਾਈ ਰੱਖੀਏ ਤਾਂ ਮੋਬਾਇਲ ਸਾਡੇ ਲਈ ਬਹੁਤ ਲਾਭਦਾਇਕ ਵੀ ਹੈ। ਇਸ ਗੱਲਬਾਤ ਨੂੰ ਹੋਰ ਲੰਬਾ ਕਰਨ ਲਈ ਤੁਸੀਂ ਇਹ ਸਵਾਲ ਪੁੱਛ ਸਕਦੇ ਹਾਂ ਅਸੀਂ ਤੁਹਾਨੂੰ ਕਿ ਤੁਸੀਂ ਪਹਿਲਾਂ ਮੋਬਾਈਲ ਕਦੋਂ ਲਿਆ ਸੀ।
ਮੈਂ ਪਹਿਲਾਂ ਮੋਬਾਇਲ ਮੈਂ ਪਹਿਲਾਂ ਮਤਲਬ ਲਿਆ ਸੀ। ਆਪਣਾ ਥੋੜਾ ਜ ਟਾਈਮ ਮਤਲਬ ਹੋ ਗਿਆ। ਸਾਲ ਦੋ- ਤਿੰਨ ਸਾਲ ਹੋ ਗਏ ਸੀ।
ਅੱਛਾ ਜਏ। ਤੁਸੀਂ ਮੋਬਾਇਲ ਚ ਸਭ ਸਭ ਤੋਂ ਵੱਧ ਕਿਸ- ਕਿਸ ਕੰਮ ਲਈ ਵਰਤਦੇਂ ਮੋਬਾਇਲ ਨੂੰ
ਮੈਂ ਨਾ, ਮੈਂ ਮੋਬਾਇਲ ਵਿੱਚ ਮਤਲਬ ਜਿਵੇਂ ਡਿਸ਼ ਵਗੈਰਾ ਦੇਖਦੀ ਹਾਂ।
ਹਾਂਜੀ। ਕਿਸ ਚੀਜ਼ ਬਣਾਉਦੀ ਵੀਦੀ।
ਹਾਂਜੀ ਤੇ ਸਮਾਂ ਵਿਚਾਰ ਦੇਖਦੇ ਦੇਖੀ ਦਾ ਵਾ ਨਾਟਕ ਵੇਖੀ ਦੇ ਆ ਕੁਛ ਹੋਰਰ
ਵੀ ਜਾਣਕਾਰੀਆਂ ਫਾਈਲਾਂ ਹੋ ਗਈਆਂ ਕੋਈ ਆਪਣੇ ਫਾਰਮ ਵਗੈਰਾ ਦੇਖ ਲਈਦੇ ਆ।
ਹਾਂਜੀ ਠੀਕ ਹੈ ਜੀ। ਤੇ ਭਵਿੱਖ ਵਿਖ ਚ ਮੋਬਾਇਲ ਫੋਨ ਹੋਰ ਕਿਵੇਂ ਬਦਲ ਸਕਦੇ ਨੇ।
ਹਾਂਜੀ। ਹੋਰ।
ਜ਼ਰੂਰ ਇਹ ਵੀ ਅਹ। ਮੋਬਾਇਲ ਫੋਨ ਦੇ ਫਾਇਦੇ ਅਤੇ ਨੁਕਸਾਨ ਬਾਰੇ ਹੋਰ ਲੰਬੀ ਵੀ ਵੀ ਆਮ ਗੱਲ ਬਾਤ ਅੱਜ ਕੱਲ੍ਹ ਮੋਬਾਇਲ ਫੋਨ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨੀ ਔਖੀ ਲੱਗਦੀ ਹੈ ਹਨਾ
ਹਾਂਜੀ ਹਾਂਜੀ ਬਿਲਕੁਲ ਜੀ
ਹ ਹਾਂਜੀ ਸਵੇਰੇ ਉੱਠਣ ਤੋਂ ਲੈ ਕੇ ਰਾਤ ਉਹੂੰ ਸੋਣ ਤੱਕ ਅਸੀਂ ਮੋਬਾਇਲ ਵਰਤਦੇ ਹਾਂ
ਹਾਂਜੀ ਮੋਬਾਇਲ ਦੀ ਮੈਨੂੰ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਆ
ਹਾਂਜੀ ਮੈਂ ਫੋਨ ਕਾਲਾ ਹਾਂਜੀ ਮੈਂ ਫੋਨ ਕਾਲ ਆ ਸੁਨੇਹੇ ਪੜ੍ਹਾਈ ਅਤੇ ਖ਼ਬਰਾਂ ਪੜ੍ਹਨ ਲਈ ਵਰਤਦੀ ਹਾਂ ਤੁਸੀਂ ਕਾਹਦੇ ਲਈ ਵਰਤਦੇ ਹੋ
ਹਾਂਜੀ
ਮੈਂ ਫੋਨ ਕਾਲਾਂ ਕਾਲਾਂ ਸੁਨੇਹਾ ਪੜ੍ਹਾਈ ਅਤੇ ਖ਼ਬਰਾਂ ਪੜ੍ਹਨ ਲਈ ਵੀ ਵਰਤਦੀ ਹਾਂ ਤੁਸੀਂ ਕਦ ਨ ਵਰਤਦੇ ਹੋ
ਮੈਂ ਜਿਵੇਂ ਤੁਹਾਨੂੰ ਦੱਸਿਆ ਹੈ ਸ ਹਾਂਜੀ, ਹਾਂਜੀ ਇਹਨਾਂ ਕੰਮਾਂ ਵਾਸਤੇ ਤੇ ਵਰਤਦੀ ਹਾਂ ਮੈਂ ਵੀ।
ਹਾਂਜੀ ਮੋਬਾਇਲ ਨਾਲ ਬੈਂਕ ਦੇ ਕਈ ਕੰਮ ਵੀ ਘਰ ਬੈਠੇ ਹੋ ਜਾਂਦੇ ਨੇ।
ਹਾਂਜੀ, ਹਾਂਜੀ ਬਿਲਕੁਲ ਜੀ।
ਹਾਂਜੀ। ਜਿਵੇਂ ਬਿਜਲੀ ਦਾ ਬਿੱਲ ਭਰਨਾ ਭੇਜੇ ਅਹ ਪੈਸੇ ਭੇਜਣਾ ਤੇ ਟਿਕਟ ਬੁੱਕ ਕਰਨਾ ਬਹੁਤ ਆਸਾਨਾ ਹੋ ਗਿਆ ਹੈ ਅੱਜ, ਕੱਲ।
ਹਾਂਜੀ
ਹਾਂਜੀ ਪਰ ਕਈ ਲੋਕ ਮੋਬਾਇਲ ਦੀ ਲੋੜ ਤੋਂ ਵੱਧ ਵਰਤੋਂ ਕਰਦੇ ਨੇ
ਹਾਂਜੀ ਹਾਂਜੀ
ਕਈ ਵਾਰ ਲੋਕ ਖਾਣਾ ਖਾਂਦੇ ਸਮੇਂ ਮੋਬਾਇਲ ਨਹੀਂ ਛੱਡਦੇ
ਹਾਂਜੀ
ਇਸ ਨਾਲ ਪਰਿਵਾਰ ਨਾਲ਼ ਗੱਲਬਾਤ ਘੱਟ ਹੋ ਜਾਂਦੀ ਐ।
ਹਾਂਜੀ, ਤੁਸੀਂ ਮਬਾਏਲ ਸਬ ਤੋਂ ਵੱਦ ਕਿਸ ਕੰਮ ਲਈ ਵਰਤਦੇ ਓ? ਬਿਲਕੁਲ ਕਈ ਵਾਰ ਲੋਕ ਖਾਣਾ ਖਾਂਦੇ ਸਮੇਂ ਵੀ ਮਬਾਇਲ, ਨਈ ਸ਼ਡਦੇ।
ਹਾਂਜੀ ਇਸ ਨਾਲ ਪਰਿਵਾਰ ਨਾਲ ਗੱਲਬਾਤ ਘੱਟ ਹੋ ਜਾਂਦੀ ਹੈ
ਬੱਚੇ ਲਈ ਵੀ ਮੋਬਾਇਲ ਦੀ ਵਰਤੋਂ ਸੀਮਿਤ ਹੋਣੀ ਚਾਹੀਦੀ ਹੈ
ਹਾਂ ਉਹਨਾਂ ਨੂੰ ਬਾਹਰ ਖੇਡਣ ਕਿਤਾਬਾਂ ਪੜ੍ਹਨ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਉਸ਼ਹਿਤ ਕਰਨਾ ਚਾਹੀਦਾ ਹੈ
ਕੀ ਤੁਹਾਨੂੰ ਲੱਗਦਾ ਹੈ ਕਿ ਮੋਬਾਇਲ ਨੇ ਸਾਡੀ ਜ਼ਿੰਦਗੀ ਆਸਾਨ ਬਣਾਈ ਹੈ
ਹਾਂ ਜੇ ਸਮਝਦਾਰੀ ਨਾਲ ਵਰਤਿਆ ਜਾਵੇ ਤਾਂ ਇਹ ਬਹੁਤ ਮਦਦਗਾਰ ਹੈ
ਅਤੇ ਜੇ ਬ ਲੋੜੀ ਵਰਤ ਕੀਤੀ ਜਾਵੇ ਤਾਂ ਇਹ ਸਮਾਂ ਵੀ ਬਰਬਾਦ ਕਰ ਸਕਦੇ ਹੈ
ਹਾਂਜੀ ਬਿਲਕੁਲ ਇਸ ਲਈ ਸਾਨੂੰ ਮੋਬਾਇਲ ਦੀ ਵਰਤੋਂ ਵਿੱਚ ਸੰਤੁਲਨ ਰੱਖਣਾ ਚਾਹੀਦਾ ਹੈ
ਸਹੀ ਇਹ ਸਹੀ ਤਰੀਕਾ ਹੈ ਤਕਨਾਲੋਜੀ ਸਾਡੀ ਮਦਦ ਲਈ, ਹੈ ਨਾ ਕਿ ਸਾਡੇ ਓਤੇ, ਹਾਵੀ ਹੋਨ ਲਈ।
ਹਾਂਜੀ ਬਿਲਕੁਲ ਠੀਕ ਕੇਆ। ਸਈ ਵਰਤਨਾਲ ਮੋਬਾਇਲ ਵਰਦਾਨ ਹੈ। ਗਲਤ ਵਰਤਨਾਲ ਨੁਕਸਾਨ ਵੀ ਹੋ ਸਕਦਾ ਏ। ਹਾਂਜੀ। ਐਨ ਇਸ ਗੱਲ ਬਾਤ ਆਪਾਂ ਹੋਰ ਵੀ ਚਰਚਾ ਜਾਂਦਾ ਕਿ, ਏਦਾ ਕੰਮ ਹੋਰ ਵੀ ਕੰਮਾਂ ਲਈ ਆਂਦਾ ਓਨਲਾਈਨ ਪੜ੍ਹਾਈ ਡਿਜੀ਼ਟਲ ਭੁਗਤਾਨ ਸੋਸ਼ਲ ਮੀੜੀਆ
ਹਾਂਜੀ।
ਓਨਲਾਈਨ ਖਰੀਦਦਾਰੀ ਮੋਬਾਇਲ ਗੇਮਾਂ ਸਕਰੀਨ ਟਾਈਮ ਕਿਵੇਂ ਬ ਅ, ਬਟਾਈਏ? ਪਰਮਾਰ ਨਾਲ ਮੋਬਾਇਲ ਤੋਂ ਬਿਨਾਂ ਸਮਾਂ ਬਤਾਓਣ ਦੇ ਤਰੀਕੇ। ਏ ਸਾਬ, ਆਪਾਂ ਬਿਨਾਂ ਫੋਨ ਤੋਂ ਵੀ ਕਰ ਸਕਦੇ ਆ। ਤੇ ਫੋਨ ਦੇ ਵੇਚ ਵੀ ਕਰ ਸਕਦੇ ਆਂ।
ਹਾਂਜੀ, ਹਾਂਜੀ ਫੋਨ ਦੇ ਵਿੱਚ ਵੀ ਓ ਕਰ ਸਾਕਦੇ ਆ, ਕਈ ਫੋਨ ਵਿੱਚ ਥੋੜਾ ਆਸਾਨੀ ਹੋ ਜਾਂਦੀ, ਵੀ ਘਰ ਬੈਠੇ ਆਪਾਂ ਚੀਜ਼ਾਂ, ਮੰਗਾ ਸਾਕਦੇ ਆਂ।
ਹਾਂਜੀ। ਹੋਰ? ਹਾਂਜੀ, ਮੋਫਾਇਲ ਫ ਅ ਫੋਨ ਦੇ ਫ਼ਾਇਦੇ ਵੀ ਏ ਤੇ ਨੁਕਸਾਨ ਵੀ ਏ। ਮੇਰੇ ਖੇਆਲ ਨਾਲ਼ ਸਬ ਤੋਂ ਵੱਡਾ ਫੈਦਾ ਐ ਏ ਕਿ ਅਸੀਂ ਦੁਨੀਆਂ ਦੇ ਕਿਸੇ ਵੀ ਫ ਕੋਨੇ ਵਿੱਚ ਬੈਠੇ ਵਿਅਕਤੀ ਨਾਲ ਤੁਰੰਤ ਗੱਲ ਕਾਰ ਸਕਦੇ ਆਂ।
ਅ ਹਾਂਜੀ, ਹਾਂਜੀ ਏ ਤਾਂ ਹੈ।
ਹਾਂਜੀ। ਮੋਬਾਇਲ ਫੋਅਐਨ ਦੇ ਬ ਬੋਤ ਫੈਦੇ ਵੀ ਨੇ ਤੇ ਬੋਤ ਨੁ ਨੁਕਸਾਨ ਵੀ ਨੇ।
ਨੁਕਸਾਨ ਆ, ਹਾਂਜੀ ਫਾਏਦੇ ਤੇ ਹੈ ਪਨ ਨੁਕਸਾਨ ਬੋਤ ਜ਼ਿਆਦੇ ਆ।
ਹਾਂਜੀ।
ਏਦੇ ਨਾਲ ਮਤਬ ਬੱਚੇਆਂ ਦੇ ਅੱਖਾ ਚ ਅਸਰ ਪੈ ਜਾਂਦਾ ਐ। ਤੇ ਆਪ ਨੂੰ ਵੀ ਥੋੜ੍ਹਾ, ਘੱਟ ਈ ਵਰਤਣਾ ਚਾਈਦਾ ਫੋਣ।
ਹਾਂਜੀ। ਕਈ ਵਾਰ ਲੋਕ ਇਕੱਠੇ ਬੈਠੇ ਹੁੰਦੇ ਆ ਨਾ, ਪਰ ਹਰ ਕੋਈ ਆਪਣੇ ਮੋਬਾਇਲ ਵਿੱਚ ਵੀ ਰੁੱਝੇਆ ਰੈਂਦਾ ਹੈ ਹੁੰਦਾ ਹੈ।
ਹਾਂਜੀ। ਫੋਨ ਦਾ ਇਸਤੇਮਾਲ ਘੱਟ ਕਰਨਾ ਚਾਈਦਾ, ਆਪਣੇ ਬੱਚੇਆਂ ਵੱਲ ਵੀ ਧੇਆਨ ਦੋ। ਲੈ ਆ ਫੜ ਮੰਜਾ ਏਦਰ ਕਾਰ
ਚਲੋ ਠੀਕ ਏ ਜੀ ਸਾਸ ਸ੍ਰੀ ਕਾਲ।
ਠੀਕ ਐ ਜੀ ਸਾਸ ਸ੍ਰੀ ਕਾਲ।